ਸਸਰੀਕਾਲ ਜੀ। ਹੋਰ ਠੀਕ ਓ?
ਬਸ ਵਧੀਆ- ਵਧੀਆ। ਤੁਸੀਂ ਦੱਸੋ? ਹੋਰ ਠੀਕ-ਠਾਕ।
ਸਭ ਵਧੀਆ। ਕੀ ਨਵੀ- ਤਾਜੀ ਚੱਲ ਰੀ ਏ?
ਕੁਛ ਨੀ। ਬਸ ਲੰਚ ਦੀ ਤਿਆਰੀ ਚਲ ਰੀ ਏ।
ਕੀ ਬਣਾਇਆ?
ਅੱਜ। ਅੱਜ ਆਪਾਂ ਇਡਲੀ ਬਣਾਈ।
ਹੂ ਇਡਲੀ ਬਣਾਈ ਏ। ਮੈਂ ਤੇ ਕਿਆ ਸੈਦ ਕੋਈ ਫਾਸਟ-ਫੂਡ ਮੰਗਾਇਆ ਹੋਣੇ
ਨਾ- ਨਾ। ਫਾਸਟ-ਫੂਡ ਹੁਣ ਥੋੜਾ ਅਵੋਇਡ ਈ ਕਰ ਰੇ ਆਂ ਆਪਾਂ।
ਕਿਉਂ ਇੰਨਾ ਸਵਾਦ ਹੁੰਦੇ।
ਸਵਾਦ ਤਾਂ। ਹੁਣ ਦੇਖੋ ਸਵਾਦ-ਸਵਾਦ ਦੀ ਗੱਲ ਹੁੰਦੀ ਏ। ਤੇ ਫਿਰ ਬਾਦ ਚੋਂ ਫਿਰ ਜੇੜਾ ਹਾਲਤ ਹੁੰਦੀ ਹੈ। ਹੈਲਥ ਵਾਈਜ਼ ਤੇ ਫੇਰ ਉਹ ਤੇ ਔਖਾ ਹੋ ਜਾਂਦਾ ਨਾ ਫਿਰ ਕੰਮ।
ਹੂ ਇਹ ਸਹੀ ਕਹਿ ਰਹੇ ਹੋ। ਬਾਕੀ ਹੈਲਦੀ ਫੂਡ ਹੈ ਖਾਣਾ ਚਾਇਦਾ
ਹਾਂ। ਮਤਲਬ ਫਾਸਟ ਫੂਡ ਵੀ ਏਦਾਂ ਏ ਕਿ ਬਾਹਰੋਂ ਮੰਗਵਾਇਆ। ਤੇ ਫਿਰ ਹੋਰ ਜ਼ਿਆਦਾ ਖ਼ਰਾਬ ਹੋ ਜਾਂਦਾ। ਵੀ ਜੇ ਤੁਹਾਡਾ ਬਹੁਤਾ ਹੀ ਜ਼ਿਆਦਾ ਮਨ ਕਰ ਰਿਹਾ। ਕਿ ਹਾਂ ਕੁੱਛ ਫਾਸਟ-ਫੂਡ ਖਾਣਾ ਈ ਏ ਤੋ ਆਪਣੇ ਹਿਸਾਬ ਨਾਲ। ਘਰੇ ਬਣਾ ਲੋ ਤਾਂ। ਮੇਰੇ ਹਿਸਾਬ ਨਾਲ ਉਹ ਬੈਟਰ ਰਹਿੰਦਾ ਏ। ਤੇ ਆਪਾਂ ਨੂੰ ਪਤਾ ਰੈਂਦਾ। ਕਿ ਆਪਾਂ ਇਦੇ ਵਿੱਚ ਕੀ ਪਾਇਆ ਏ? ਹੁਣ ਉਨਾਂ ਨੇ। ਹੁਣ ਕਿੱਦਾਂ ਦਾ ਤੇਲ ਯੂਜ ਕੀਤਾ ਹੋਣਾ ਏ।
ਹੂ।
ਕੀ ਚੀਜ਼ਾਂ ਯੂਜ ਕੀਤੀ। ਫਿਰ ਉਨਾਂ ਦਾ ਪਤਾ ਨੀ ਨਾ ਹੁੰਦਾ ਚਾਹੇ ਜਿੰਨਾ ਮਰਜ਼ੀ ਚੰਗੀ ਜਗ੍ਹਾ ਤੋ ਮੰਗਵਾ ਦੋ।
ਸਹੀ ਕਹਿ ਰਹੇ ਹੋ। ਬਸ ਅੱਜ-ਕੱਲ੍ ਬਈ ਖਾਣ ਪੀਣ ਦਾ ਤਾਂ ਕੋ ਬੜਾ ਧਿਆਨ ਰੱਖਣਾ ਬਹੁਤ ਜ਼ਰੂਰੀ ਏ। ਮੇਰੇ ਨਾ ਇੱਕ ਹਾਂ ਮਤਲਬ ਕਿ ਨੋਨ ਚ ਪਰਸਨ ਸੀ ਮੈਂ ਉਹ ਨਾ ਕੀ ਕਰਦਾ ਸੀ। ਸਵੇਰੇ ਖਾਲੀ ਪੇਟ ਰਹਿੰਦੇ ਸਨ ਮਤਲਬ ਕਿ ਸਵੇਰੇ ਨਾਸ਼ਤਾ ਕੀਤਾ ਹੀ ਨਹੀਂ ਪੜ ਲਿਆ ਨੀ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਤੁਹਾਨੂੰ ਨਾਂ ਅ ਸਵੇਰੇ ਖਾਲੀ ਪੇਟ ਬਿਲਕੁਲ ਨਹੀਂ ਰਹਿਣਾ ਚਾਹੀਦਾ। ਤੇ ਨਾਲ-ਨਾਲ ਨਾਂ ਅਗਰ ਤੁਸੀਂ ਖਾਲੀ ਪੇਟ ਰਹੋਗੇ ਨਾਂ ਤੇ ਤੁਹਾਨੂੰ ਸ਼ੂਗਰ ਹੋ ਜਾਏਗੀ ਬ ਅਗਰ ਤੁਸੀਂ ਸੁਬਹ ਖਾਲੀ ਪੇਟ ਰਹਿੰਦੇ ਹੋ ਨਾਂ ਤੇ ਤੁਸੀਂ ਨਾਸ਼ਤਾ ਨੀ ਕਰ ਰਹੇ ਜਾਂ ਲੇਟ ਕਰ ਰਹੇ ਹੋ ਤੇ ਉਸ ਚੀਜ਼ ਦਾ ਹੀ ਮਤਲਬ ਕਿ ਤੁਹਾਨੂੰ ਸ਼ੂਗਰ ਦੀ ਬਿਮਾਰੀ ਲੱਗ ਜਾਏਗੀ ਨਾਲ ਹੀ ਤੇ ਉਹੀ ਗੱਲ ਹਾਂਜੀ-ਹਾਂਜੀ-ਹਾਂਜੀ
ਬ੍ਰੇਕਫਾਸਟ ਦਾ ਤਾਂ ਏਦਾਂ ਹੀ ਹੈ ਕਿ ਮਤਲਬ ਚਾਹੇ ਹਲਕਾ ਫੁਲਕਾ ਤੁਸੀਂ ਕੁਛ ਖਾ ਲਓ ਮਤਲਬ ਕੁਝ ਹੈਲਦੀ ਤੇ ਸੁਬਾਹ-ਸੁਬਾਹ ਹੋਣਾ ਚਾਹੀਦਾ ਹੈ। ਜਾਣ ਨਹੀਂ ਜਾਂਦਾ ਤੁਹਾਡਾ ਉਤੇ ਕੁੱਛ ਹੈਵੀ ਖਾਣ ਦਾ ਮਨ ਕਰ ਰਿਹਾ ਏ ਤੇ ਉਪਮਾਂ ਖਿਚੜੀ ਵਗੈਰਾ ਵੀ ਬਣਾ ਕੇ ਥੋੜੀ ਜੀ ਖਾ ਲੈਨਾਂ ਫਿਰ ਉਹਦੇ ਨਾਲ ਵੀ ਕਾਫ਼ੀ ਫਰਕ ਪੈ ਜਾਂਦਾ ਹੈ।
ਹੂੰ ਬਸ ਉਹਨਾਂ ਨੂੰ ਇਹ ਸੀ ਨਾਂ ਬਈ ਭੁੱਖ ਮਾਰ ਕੇ ਆਪਣਾ ਲੱਗੇ ਰਹੇ ਕੰਮ ਯਾ ਵੋ ਹੁਣ ਉਹਨਾਂ ਨੂੰ ਕੱਲ, ਕੱਲ ਉਹਨਾਂ ਨੇ ਚੈੱਕ ਕਰਾਇਆ ਉਹਨਾਂ ਨੂੰ ਸ਼ੂਗਰ ਹੋ ਗਈ ਦੇਖੋ। ਤੇ ਮਤਲਬ ਵੀ ਬਿਲਕੁਲ ਸਹੀ ਇਫੈਕਟ ਕਹਿ ਰਿਹਾ ਮੈਂ-ਮੈਂ ਉਹਨਾਂ ਨੂੰ ਬੜਾ ਸਮਝਾਇਆ ਵੀ ਖਾਲੀ ਪੇਟ ਕਦੇ ਨੀ ਰਹਿਣਾ ਚਾਹੀਦਾ, ਕਦੀ ਨੀ ਰਹਿਣਾ ਚਾਹੀਦਾ ਹੁਣ ਜਿਵੇਂ ਜਿੱਦਾਂ ਆਪਾਂ ਕੋਈ ਡਰਾਈਵ ਕਰ ਰਹੇ ਕਿਤੇ ਲੰਬੇ ਟੂਰ ਤੇ ਜਾ ਰਹੇ ਆ ਜਿਵੇਂ ਬਈ ਡਾਕਟਰ ਕਹਿੰਦੇ ਨੇਂ ਬ ਕਦੇ ਵੀ ਤੁਹਾਨੂੰ ਅਗਰ ਤੁਸੀਂ ਟੂਰ ਤੇ ਕਿਧਰੇ ਗਏ ਹੋ ਘੁੰਮਣ ਕਾਰ 'ਚ ਕਦੀ ਤੁਹਾਨੂੰ ਭੁੱਖ ਲੱਗੇ ਤੁਸੀਂ ਕਦੀ ਭੁੱਖ ਨਾ ਮਾਰੋ ਤੁਸੀਂ ਰੋਕ ਕੇ ਰੋਟੀ ਖਾਓ ਤੇ ਕਦੇ ਤੁਹਾਨੂੰ ਬਾਥਰੂਮ ਆਵੇ ਤੇ ਤੁਸੀਂ ਬਾਥਰੂਮ ਬਿਲਕੁਲ ਰੋਕਣਾ ਤੇ ਪ੍ਰੋਪਰ ਰੁਕੋ ਬਾਥਰੂਮ ਕਰੋ ਕਿਉਂਕਿ ਇਸ ਚੀਜ਼ ਦਾ ਇਫੈਕਟ ਸਿੱਧਾ ਕਿਡਨੀ ਨੂੰ ਪੈਣਾ।
ਹਾਂਜੀ
ਤੇ ਖਾਣੇ ਪੀਣ ਦਾ ਖਾਣੇ ਦਾ ਇਫੈਕਟ ਪੈਣਾ ਖਾਣ ਪੀਣ ਦਾ ਤੁਹਾਡੇ ਜਿਹੜੇ ਮਸਲ ਸੀ ਨਾਂ ਤੇ ਬੋਡੀ ਉਸ ਟੈਮ ਨਾਂ ਮਸਲ ਖਾਣਾ ਸ਼ੁਰੂ ਕਰ ਦੇਗੀ ਜੇ ਤੁਸੀਂ ਆਪਣਾ ਰੋ ਰੋਟੀ ਨੀ ਖਾ ਰਹੇ ਭੁੱਖ-ਭੁੱਖ ਤੁਹਾਨੂੰ ਲੱਗ ਹੀ ਰਹੀ ਹੈ। ਪਰ ਤੁਸੀਂ ਚੇਤੇ ਚਿਰ ਕੇ ਖਾ ਨੀਂ ਰਹੇ। ਉਹ ਤੁਹਾਡੇ ਫਿਰ ਉਹ ਮਸਲ ਖਾਣੇ ਸ਼ੁਰੂ ਕਰਦੇਗੀ ਬੋਡੀ ਜਿਹਦਾ ਇਫੈਕਟ ਬੜਾ ਹੀ ਗਲਤ ਹੁੰਦਾ।
ਹੂੰ ਸਹੀ ਉਹੀ ਹੈ ਕਿ ਬਸ ਡਾਇਟ ਦਾ ਤੇ ਹੁਣ ਅੱਜ-ਕੱਲ੍ਹ ਇੱਦਾਂ ਹੈ ਕਿ ਤੁਸੀਂ ਜਿੰਨਾ ਆਪਣਾ ਧਿਆਨ ਰੱਖ ਸਕੋ। ਕਿਉਂਕਿ ਲਾਈਫ ਸਟਾਈਲ ਸਾਰਿਆਂ ਦਾ ਅੱਜ-ਕੱਲ੍ਹ ਏਦਾਂ ਹੋ ਗਿਆ ਨਾਂ ਕਿ ਬਹੁਤ ਘੱਟ ਲੋਕੀ ਆਪਣੀ ਡਾਇਟ ਤੇ ਥੋੜਾ ਚੰਗੀ ਤਰ੍ਹਾਂ ਧਿਆਨ ਰੱਖਦੇ ਨੇ ਕਿਉਂਕਿ ਹੁਣ ਹੋਰ ਨੀਂ ਕਿਸੇ ਨੂੰ ਤਾਂ ਹੁਣ ਮੇਰੇ ਹਸਬੈਂਡ ਨੂੰ ਲੈ, ਲਓ ਉਹ ਆਫਿਸ ਜਾਂਦੇ ਨੇ ਕਈ ਵਾਰੀ ਵਰਕਲੋਡ ਮੰਨ ਲਓ ਕਿ ਜ਼ਿਆਦਾ ਹੋ ਗਿਆ ਹਨਾਂ। ਤੇ ਲੰਚ ਕਰਨ ਦਾ ਵੀ ਕਈ ਵਾਰੀ ਕਹਿਣਗੇ ਕਿ ਮੈਂ ਭੁੱਲ ਗਿਆ ਸੀ। ਟਾਈਮ ਨਹੀਂ ਲੱਗਿਆ ਤੇ ਫਿਰ ਉਹ ਚੀਜ਼ ਦਾ ਇਫੈਕਟ ਪੈਂਦਾ ਹੈ ਨਾਂ ਆਪਣੀ ਹੈਲਥ ਤੇ ਵੀ ਉਨੀ ਤੁਹਾਡੀ ਮਤਲਬ ਹੈਲਥ ਡਾਊਨ ਜਾਂਦੀ ਹੈ ਤੇ ਪ੍ਰੋਡਕਟੀਵਿਟੀ ਵੀ ਫਿਰ ਉਨੀਂ ਘੱਟ ਜਾਂਦੀ ਆ ਫਿਰ ਤੁਹਾਡੀ।
ਹੁਣ ਮੇਰੀ ਗੱਲ ਸੁਣੋ ਨਾਂ ਬਈ ਜਿਸ ਤਰਾਂ ਜਿੰਨਾਂ ਬੰਦੇ ਦਾ ਵੇਟ ਹੈ ਨਾਂ
ਹੂੰ
ਜਿੰਨਾਂ ਬੰਦੇ ਦਾ ਵੇਟ ਏ ਓਨੇ ਗ੍ਰਾਮ ਪ੍ਰੋਟੀਨ ਉਹਨੂੰ ਰੋਜ਼ ਖਾਣਾ ਚਾਹੀਦਾ।
ਹਾਂ-ਹਾਂ ਇਹ ਚੀਜ਼ ਤੇ ਹਾਂ ਮੈਂ ਵੀ ਧਿਆਨ ਰੱਖਦੀ ਹਾਂ ਇਸ ਚੀਜ਼ ਦਾ
ਹਾਂ ਕਿਉਂਕਿ ਤੁਸੀਂ ਆਪਨੇ ਸਰੀਰ ਦੀ ਗੋਰ ਨੀਂ ਕਰੋਗੇ ਫਿਰ, ਤੁਹਾਨੂੰ ਫਿਰ ਅੱਗੇ ਬਿਮਾਰੀ ਪੈਣੀ ਏ ਨਾਂ ਫਿਰ। ਹੁਣ ਤੁਹਾਡਾ ਜਿੰਨਾ ਵੇਟ ਉਨਾ ਪ੍ਰੋਟੀਨ ਘੱਟੋ-ਘੱਟੋ ਤੁਸੀਂ ਖਾਣਾ ਹੀ ਖਾਣਾ ਭਵੇਂ ਕੁਛ ਹੀ ਜਾਏ ਪਰ ਲੋਕ ਖਾਂਦੇ ਨੀ ਨੇ।
ਨਹੀਂ ਖਾਂਦੇ ਸਹੀ ਗੱਲ ਏ, ਕਿਉਂਕਿ ਉਸ ਚੀਜ਼ ਦੇ ਮਤਲਬ ਇੱਕ ਇਹ ਹੈ ਕਿ, ਲੋਕਾਂ ਨੂੰ ਨੌਲੇਜ ਵੀ ਇਸ ਚੀਜ਼ ਦੀ ਘੱਟ ਹੁੰਦੀ ਏ ਕਿ ਹੁਣ ਆਪ ਆਪਣੇ ਦੇਖ ਲਓ ਪਿੰਡਾਂ ਦੇ ਵਿੱਚ ਨਾ ਮੋਸਟਲੀ ਇਕ ਚੀਜ ਏ ਹੁੰਦੀ ਏ, ਕੇ ਸਬਜ਼ੀ ਬਣਾ ਲਈ। ਰੋਟੀ ਖਾ ਲਈ ਬਸ ਹੋ ਗਿਆ। ਸਾਡਾ ਬ੍ਰੇਕਫਾਸਟ, ਲੰਚ, ਡਿਨਰ, ਤਿੰਨਾਂ ਰੋਟੀ ਸਬਜ਼ੀ ਹੀ ਚੱਲਦੀ ਏ। ਤੇ ਉਹਦੇ ਵਿੱਚ ਹੁਣ ਆਪਾਂ ਨੂੰ ਸ਼ੁਰੂ ਤੋਂ ਇਹ ਚੀਜ਼ ਕਿਸੇ ਨੇ ਨਾ ਆਪਾਂ ਨੂੰ ਸਮਝਾਈ ਹੈ, ਨਾ ਉਹਨਾਂ ਨੂੰ ਇਹ ਚੀਜ਼ ਪਤਾ ਹੈ। ਕਿ ਆਪਾਂ ਸਾਰੇ ਕਾਬਜ਼ ਹੀ ਖਾਤੇ ਹੈ। ਕਿਉਂਕਿ ਉ ਆਪਣਾ ਜਿਹੜਾ ਫਾਈਬਰ ਹੋ ਗਿਆ ਜਾਂ ਆਪਣੇ ਦ ਹੈਲਦੀ ਫੈਟਸ ਹੋ ਗਏ। ਤੇ ਆਪਣਾ ਪ੍ਰੋਟੀਨ ਹੋ ਗਿਆ, ਉਹਦਾ ਇਨਟੇਕ ਪੂਰਾ ਹੁੰਦਾ ਹੀ ਨ ਉਹਨਾਂ ਦੇ ਨਾਲ ਆਪਣਾ।
ਹੂੰ।
ਕੰਪਲੀਟ ਕਾਬਜ਼ੀ-ਕਾਬਜ਼ ਹੁੰਦੇ ਨੇ ਹੁਣ ਉਹ ਚੀਜ਼ ਦੀ ਨੌਲੇਜ ਉਹਨਾਂ ਨੂੰ ਨਹੀਂ ਗੀ ਫੇਰ ਉਹ ਨੇ ਉਹਨਾਂ ਲਈ ਤਾਂ ਉਹ ਹੈਲਦੀ ਫੂਡ ਏ। ਕਿ ਹਾਂ ਅਸੀਂ ਘਰੇ ਖਾ ਰਹੇ ਹਾਂ, ਘਰ ਤਾਂ ਬਣਿਆ ਹੋਇਆ ਖਾ ਰਹੇ ਹਾ।
ਸਹੀ ਗੱਲ ਏ, ਮੈਂ ਨਾ ਜਦੋਂ ਸਕੂਲ ਪੜ੍ਹਦਾ ਸੀ ਨਾ ਸਕੂਲ 'ਚ ਆ ਮੈਨੂੰ ਲੱਗਦਾ ਸਿਕਸ ਕਲਾਸ ਦੀ- ਸਿਕਸ ਕਲਾਸ ਦੀ ਗੱਲ ਐ ਤੇ ਨਾ ਉੱਥੇ ਮਤਲਬ ਇੱਕ ਮੈਡਮ ਆਈ ਸੀ, ਇਸ ਹੈਲਥ ਦੇ ਬਾਰੇ ਰਿਲੇਟਿਡ ਗੱਲਾਂ ਕਰਨ।
ਅੱਛਾ।
ਉਹਨਾਂ ਨੇ ਸਾਨੂੰ ਸਿਖਾਇਆ ਸੀ, ਬਈ ਤੁਸੀਂ ਨਾ ਸਵੇਰੇ ਖਾਲੀ ਪੇਟ ਬੀ ਤਾਂਬੇ ਦੇ ਬਰਤਨ ਚ ਪਾਣੀ ਰਾਤੀ ਭਰ ਕੇ ਸੋਣਾ ਏ। ਸਵੇਰੇ ਖਾਲੀ ਪੇਟ ਨਾ ਉ ਪਾਣੀ ਪੀਣਾ। ਮਤਲਬ ਉਸ ਪਾਣੀ ਦੇ ਸਰੀਰ ਤੇ ਇੰਨਾ ਇਫੈਕਟ ਕਰਦਾ ਨਾ ਕਿ ਬੋਡੀ ਨੂੰ ਬੜੇ ਬੈਨੀਫਿਟਸ ਮਿਲਦੇ ਇਹਦੇ ਨਾਲ। ਤੇ ਮੈਂ ਮਤਲਬ ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਨਾ ਸਵੇਰੇ ਰੋਜ਼ ਮਤਲਬ ਤਾਂਬੇ ਦੇ ਗਲਾਸ ਚ ਪਾਣੀ ਭਰ ਕੇ ਪੀਂਣਾ ਪਿਆ ਅੱਜ ਤੱਕ
ਹਾਂ, ਬਟ ਉਸ ਚੀਜ਼ ਦਾ ਵੀ ਨਾ ਲੋਕੀ ਕੀ ਕਰਦੇ ਨੇ ਕਿ ਤਾਂਬੇ ਦੇ ਭਾਂਡੇ ਦੇ ਵਿੱਚ ਅਰਲੀ ਮੋਰਨਿੰਗ ਪੀੜ ਨਾਲ ਏ ਤਾਂ ਬਹੁਤ ਵਧੀਆ ਗੱਲ ਏ। ਬਟ ਕਈ ਲੋਕ ਕੀ ਕਰਦੇ ਨੇ ਕਿ ਉਸੇ ਦੇ ਵਿੱਚ ਹੀ ਪਾਣੀ ਰੱਖਿਆ ਰਹਿਣ ਦੇਣਗੇ। ਕਿ ਹਾਂ ਕਿ ਜੋ ਪਾਣੀ ਬਚਿਆ ਉਹਦੇ ਵਿੱਚ ਹੋਰ ਪਾਤਾ ਉਹਦੇ ਵਿੱਚ ਹੋਰ ਪਾਤਾ ਕਈ ਲੋਕ ਤੇ ਤਾਂਬੇ ਦੀ ਬੋਤਲ ਚ ਪੂਰਾ ਦਿਨ ਤਾਂਬੇ ਦੀ ਬੋਤਲ ਚੋਂ ਪਾਣੀ ਪੀਂਦੇ ਨੇ, ਉਹ ਵੀ ਪਰ ਸਹੀ ਗੱਲ ਨਹੀਂਗੀ ਕਿਉਂਕਿ ਉਹਦੇ ਨਾਲ ਕੀ ਹੈ, ਕਿ ਕੋਪਰ ਦੀ ਆਪਣੇ ਕ ਟੋਸੀਸਿਟੀ ਜਿਆਦਾ ਵੱਧ ਜਾਂਦੀ ਏ। ਤੇ ਤੇ ਉਹ ਵੀ ਮਤਲਬ ਏਦਾਂ ਹੈ, ਕਿ ਉ ਤੁਸੀਂ ਕੰਟਰੋਲ ਦੇ ਵਿੱਚ ਹੀ ਪੀਓਗੇ ਨਾ ਤਾਂ ਹੀ ਤੁਹਾਨੂੰ ਫਾਇਦੇ ਦਊਗਾ। ਨਹੀਂ ਤਾਂ ਉਹਨੇ ਵੀ ਨ ਨੁਕਸ ਸਾਨ ਹੀ ਕਰਨਾ ਏ
ਤੇ ਮੇਰਾ ਤਾਂ ਹਾਂਜੀ-ਹਾਂਜੀ ਤੁਸੀਂ ਠੀਕ ਕਹਿ ਰਹੇ ਹੋ ਪ੍ਰ ਠੀਕ ਹੈੋ ਪਰ ਮੇਰਾ ਜੋ ਹੈ ਨਾ ਮੇਰਾ ਮਤਲਬ ਕਿ ਉਨਾ ਹੀ ਪਾਣੀ ਹੈ ਵੀ ਜਿੰਨਾ ਮੈ ਸਵੇਰੇ ਪੀਣਾ। ਉਸ ਤੋਂ ਉਪਰ ਨੀ ਹੈਗਾ, ਜਿੰਨਾ ਮੈਂ ਪੀਣਾ ਨਾ ਓਨਾ ਹੀ ਭਰਿਆ। ਉਸ ਤੋ ਉਪਰ ਦੁਬਾਰਾ ਪੀਣਾ ਵੀ ਨੀ ਉ
ਹਾਂ ਸਈ ਐ, ਕਿਓਕਿ ਮਤਲਬ ਬੋਤ ਲੋਕਾਂ ਨੂੰ ਏਦਾਂ ਹੁੰਦੈ ਐ ਕਿ ਨੌਲੇਜ ਹੁੰਦੀ ਐ। ਬਟ ਪੂਰੀ ਨੌਲੇਜ ਵੀ ਨੀ ਹੁੰਦੀ ਓਨਾਂ ਨੂੰ ਤੇ ਫੇਰ ਓਨਾਂ ਨੂੰ ਹੁਨ ਜੇ ਕਿਸੇ ਨੂੰ ਤੇ ਕੈਤਾ ਨਾ ਕਿ ਹਾਂ ਤਾਂਬੇ ਦੀ ਬੋਤਲ ਦੇ ਵਿੱਚ ਪਾਣੀ ਪਾ ਕੇ ਰੱਖੋ ਜਾਂ ਜੱਗ ਦੇ ਵਿੱਚ ਪਾਣੀ ਪਾਕੇ ਰੱਖੋ, ਪੀਲੋ। ਤੇ ਫੇਰ ਓਨਾਂ ਨੂੰ ਏ ਚੀਜ਼ ਵੀ ਦੱਸਣੀ ਜ਼ਰੂਰੀ ਹੋ ਜਾਂਦੀ ਐ ਕਿ ਬੋਤਾ ਜਾਦਾ ਵੀ ਨਈ ਪੀਣਾ ਗਾ ਦਿਨ ਦੇ ਵਿੱਚ ਸੁਬਾਹ ਅਰਲੀ ਮੋਰਨਿੰਗ ਇੱਕ ਵਾਰੀ ਖਾਲੀ ਪੇਟ ਪੀ ਲਓ। ਬਸ ਇਦੂ ਬਾਦ ਤੁਸੀਂ ਆਪਣਾ ਨੌਰਮਲ ਪਾਣੀ ਪੀਣਾ।
ਨਈ ਸਈ ਕੈ ਰਏ ਓ ਤੁਸੀਂ ਬਿਲਕੁਲ ਸਈ ਕੈ ਰਏ ਓ ਪ੍ਰੋਪਰ, ਹੁਨ ਮੈਂ ਕੈਅ ਰਿਆ ਵੀ ਜਿਵੇਂ ਹੁਨ ਲੋਕ ਆਟਾ ਖਾ ਰਏ ਏਦੇ ਚ ਵੀ ਨਾ ਬੱਲੀ ਆਟਾ ਵੀ ਚੇਂਜ ਕਰਕੇ ਖਾਂਦੇ ਨੇ ਕਦੀ ਬਾ ਕਈ ਬਾਰ ਆਟਾ ਖਾ ਲਿਆ ਕਦੀ ਸਿੰਪਲ ਖਾ ਲਿਆ ਕਦੀ ਮੱਕੀ ਦਾ ਖਾ ਲਿਆ ਏਦੇ ਮਤਲਬ ਇਹਦੇ ਚੇਂਜ ਕਰਨਾ ਬੋਤ ਜ਼ਰੂਰੀ ਹੈ ਇੱਕ ਇਕ ਈ ਚੀਜ਼ ਨੀ ਖਾਂਦੇ ਰੈਨੈ ਚਾਈਦੀ।
ਹਾਂ, ਨਈ ਸਈ ਗੱਲ ਐ। ਹੁਣ ਮੈਂ ਕੀ ਕਰਦੀ ਆਂ ਨਾ ਕਿ ਆਟੇ ਸਾਰੇ ਤਰਾਂ ਦੇ ਲਿਆ ਕੇ ਰੱਖ ਲੈਂਨੇ ਆਂ ਹੁਨ ਰਾਗੀ ਦਾ ਆਟਾ ਹੋ ਗਿਆ ਫੇਰ ਜਵਾਰ ਦਾ ਹੋ ਗਿਆ, ਬਾਜਰਾ ਹੋ ਗਿਆ।
ਹੂੰ।
ਓ ਕ ਕੇ ਕਈਆਂ ਤ ਨਾ ਫੇਰ ਓ ਕੱਲੀ ਜਵਾਰ ਦੀ ਜਾਂ ਬਾਜਰੇ ਦੀ ਰੋਟੀ ਖਾਦੀ ਨੀ ਜਾਂਦੀ ਕਿਓਕਿ ਓ ਹਾਰਡ ਹੋ ਜਾਂਦੀ ਆ ਨਾ। ਤੇ ਸੁੱਕੀ-ਸੁੱਕੀ ਚ ਲੱਗਦੀ ਫੇਰ ਮੈਂ ਓਨੂੰ ਕੀ ਕੈਨੀ ਹੁੰਨੀ ਆ ਕਿ ਡਿਫਰੈਂਟ ਤਰਾਂ ਦਾ ਜੇੜਾ ਆਪਨਾ ਆਟਾ ਹੁੰਦਾ ਨਾ ਓਨੂੰ ਆਪਨੇ ਕਣਕ ਦੇ ਆਟੇ ਦੇ ਵਿੱਚ ਮਿਕਸ ਕਰਕੇ ਹਰ ਟੈਮ ਡਿਫਰੈਂਟ ਆਟਾ ਮਿਕਸ ਕਰਕੇ ਤੇ ਫੇਰ ਓਦੀ ਰੋਟੀ ਬਨਾ ਦਿੰਨੇ ਆ। ਤੇ ਓ ਮਿੱਸੀ ਰੋਟੀ ਕਾਇੰਡਫ ਬਨ ਜਾਂਦੀ ਨਾਲੇ ਸਵਾਦ ਵੀ ਲੱਗਦੀ ਐ ਖਾਨ ਦੇ ਵਿਚ ਨਾਲੇ ਆਟਾ ਚੇਂਜ ਹੋ ਜਾਂਦੈ।
ਨਈਂ ਪੈਲੇ ਨਾ ਚੂਰੀਆਂ ਬਨਦੀਆਂ ਸੀ ਰੋਟੀ ਦੀ ਚੂਰੀ ਬਨਾ ਕੇ ਖਾਂਦੇ ਸੀ ਹੁਨ ਮਤਲਬ ਕਿ ਨਾ, ਕੈਦੇ ਨੇ ਓਈ ਬੜੀ ਬੈਨੀਫਿਟਸ ਕਰ ਰਏ ਸਰੀਰ ਆਸਤੇ ਬੋਤ ਜ਼ਰੂਰੀ ਐ।
ਓ ਤਾਂ ਮਤਲਬ ਬਚਪਨ ਦਾ ਤਾਂ ਆਪਨਾ ਫੇਵਰੇਟ ਫੂਡ ਹੁੰਦਾ ਸੀਗਾ ਕਿ ਬਣ ਜਾਂਦੀ ਸੀ ਤੇ ਬਸ ਫੇਰ ਫੇਰ ਤੇ ਏਈ ਹੁੰਦਾ ਸੀਗਾ ਕਿ ਪੂਰਾ ਟੈਮ ਬਸ ਓਈ ਖਵਾਂਦੀ ਰਵੇ ਮੰਮੀ।
ਬਿਲਕੁਲ-ਬਿਲਕੁਲ।
ਹਾਂ, ਬਟ ਹੁਨ ਕੀ ਹੈ ਕਿ ਹੁਨ ਲਾਈਫ ਸਟਾਈਲ ਦੇ ਹਿਸਾਬ ਦਾ ਚੇਂਜ ਹੋ ਗਿਆ ਲੋਕਾਂ ਦੇ ਨਾ ਕੀ, ਬੋਥ ਤਾਂ ਜਾਨੇਆਂ ਨੇ ਮੋਸਟਲੀ ਸਾਰੇਆਂ ਦੇ ਕਿ ਅ ਇੱਕ ਜਗਾ ਤੇ ਬੈਠ ਕੇ ਕਰਨ ਵਾਲੀ ਹੀ ਜੋਬ ਹੋ ਗਈ ਐ। ਤੇ ਫੇਰ ਐਕਟੀਵਿਟੀ ਵੀ ਓਨੀ ਘੱਟ ਜਾਂਦੀ ਐ। ਫੇਰ ਓਹੀ ਹੈ ਕਿ ਫੇਰ ਓਦੇ ਹਿਸਾਬ ਨਾਲ ਫੇਰ ਤੁਆਨੂੰ ਡਾਇਟ ਵੀ ਆਪਣੀ ਚੇਂਜ ਕਰਨੀ ਪੈਂਦੀ ਹੈ। ਤੇ ਜੇ ਤੁਆਨੂੰ ਮਤਲਬ ਐਕਟੀਵਿਟੀ ਘੱਟ ਐ ਤੇ ਤੁਆਡਾ ਫੇਰ ਆਪਨੇ ਜੇੜੇ ਗੈਲਰੀਜ਼ ਥੋੜੀਆਂ ਨੇ ਓਸ ਹਿਸਾਬ ਨਾਲ ਲੈਨੀਆਂ ਚਾਈਦੀਆਂ ਨੇ।
ਮੇਰੇ ਹਿਸਾਬ ਨਾਲ ਨਾ ਬਈ ਜੈੜਾ ਬੰਦੇ ਦੀ ਸੀਟਿੰਗ ਜੋਬ ਐ ਨਾ ਓਨੂੰ ਲਗਾਤਾਰ ਨਾ ਇੱਕ ਘੰਟਾ ਅਗਰ ਬੈਠਾ ਨਾ ਫੇਰ ਓਨੇ ਘੰਟੇ ਬਾਦ ਜ਼ਰੂਰ ਓਠ ਕੇ ਆਪਨਾ ਥੋੜਾ ਜਾ ਚੱਲਨਾ ਫਿਰਨਾ ਚਾਈਦਾ ਐ, ਫਿਰ ਲਗਾਤਾਰ ਕਈ ਲੋਕ ਕਈ ਲੋਕ ਨਾ ਸਰ ਲਗਾਤਾਰ ਬੈਠੇ ਰੈਂਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੋਂ ਬੈਠੇ-ਬੈਠੇ ਮਤਲਬ ਓ ਵੀ ਠੀਕ ਨੀ ਹੈਗਾ ਸਰੀਰ ਆਸਤੇ ਤੁਸੀਂ ਥੋੜੀ ਦੇਰ ਬੈਠ ਕਿਓ ਨਾ ਤੁਆਨੂੰ ਚੱਲਨਾ ਫਿਰਨਾ ਬੋਤ ਜ਼ਰੂਰੀ ਐ।
ਹਾਂ, ਉਹ ਚੀਜ਼ ਵੀ ਸਈ ਐ, ਫੇਰ ਉਹ ਵੀ ਐ ਕਿ ਆਪਣੇ ਡਾਇਟ ਨੂੰ ਵੀ ਥੋੜਾ ਠੀਕ ਰੱਖੋ, ਥੋੜ੍ਹੀ ਆਪਣੇ ਐਕਟੀਵਿਟੀ ਕੁਛ ਨਾ ਕੁਛ ਚਾਏ ਤੁਸੀਂ ਮੋਰਨਿੰਗ ਡਾਈਟਨਿੰਗ ਦੀ ਵੋਕ ਈ ਕਰ ਰਏ ਔ। ਉਹ ਵੀ ਮਤਲਬ ਚੰਗੀ ਹੋ ਜਾਂਦੀ ਚਲੋ ਤੁਹਾਡਾ ਕੁਛ ਤੇ ਤੁਹਾਡੇ ਬੋਡੀ ਦਾ ਹੈ ਕਿ ਹਾਂ ਕਿਸੇ ਜਗ੍ਹਾ ਤੇ ਤਾਂ ਕੈਲਰੀਜ਼ ਬੰਨ ਹੋ ਰਹੀਆਂ ਨੇ ਤੁਹਾਡੀਆਂ। ਤੇ ਬਸ ਉਹੀ ਐ ਕਿ ਇੰਨਾ ਕੁ ਧਿਆਨ ਰੱਖਣਾ ਹੀ ਚਾਈਦਾ ਅੱਜਕੱਲ ਸਾਰਿਆਂ ਨੂੰ।
ਤੁਹਾਨੂੰ ਕਾਫ਼ੀ ਨੌਲੇਜ ਇਸ ਬਾਰੇ ਮੈਂ ਦੇਖਿਐ।
ਮੈਂ ਤੇ ਹੁਣ ਬੜਾ ਵਿੱਚ ਜੇ ਆਪਣਾ ਵੇਟ ਪੁਟ ਔਨ ਕਾਫ਼ੀ ਕਰ ਲਿਆ ਸੀਗਾ। ਤੇ ਬੜੀ ਰਿਸਰਚ ਕੀਤੀ ਐ ਹੁਣ ਤੇ।
ਹੂੰ, ਉਹ ਬਸ ਤੁਹਾਡੇ ਤੋਂ ਸਿਖਦੇ ਰੇਨੇ ਥੋੜਾ ਬੋਤ ਅਸੀ।
ਆਹ।
ਚਲੋ, ਫੇਰ ਦੁਬਾਰਾ ਕਦੀ ਕੋਲ ਕਰਾਂਗੇ।
ਹਾਂਜੀ-ਹਾਂਜੀ, ਠੀਕ ਐ ਓਕੇ।